ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ। ਘਰ ਪਰਿਵਾਰ ਸਭ ਵਧੀਆ।
ਵਧੀਆ ਜੀ ਵਧੀਆ। ਤੁਸੀਂ ਦੱਸੋ, ਠੀਕ ਹੋ ਜੀ।
ਜੀ ਸਭ ਵਧੀਆ।
ਅੱਛਾ ਜੀ। ਅੱਛਾ ਮੈਂ ਨਾ ਇੱਕ ਗੱਲ ਪੁੱਛਣੀ ਸੀ ਜਿੱਦਾਂ ਤੁਸੀਂ ਨਾ ਹੁਣ ਟਾਈਮ ਉੱਥੇ ਗਏ ਸੀ ਨਾ ਅੰਮ੍ਰਿਤਸਰ। ਤੇ ਮੈਨੂੰ ਕੁਛ ਦੱਸੋ ਕਿ ਅੰਮ੍ਰਿਤਸਰ ਬਾਰੇ। ਮੈਂ ਵੀ ਪਲੈਨ ਬਣਾ ਰਹੀ ਸੀ। ਆਪਣੀ ਫੈਮਲੀ ਨਾਲ। ਤੇ ਬਈ ਜਗ੍ਹਾ ਹੈ ਨਾ ਉੱਥੇ ਘੁੰਮਣ ਦੀਆਂ ਕੁਛ -ਕੁਛ।
ਹਾਂਜੀ, ਉੱਧਰ ਦੇਖੋ, ਅੰਮ੍ਰਿਤਸਰ ਤਾਂ ਪਹਿਲੇ। ਗੁਰਦੁਆਰਾ ਹੈਗਾ ਮੇਨ ਗੁਰਦੁਆਰਾ।
ਅੱਛਾ।
ਇੱਧਰ ਸਾਰੇ ਜਾਂਦੇ ਨੇ। ਫਿਰ ਜਲਿਆਂਵਾਲਾ ਵਾਲ਼ਾ ਬਾਗ ਆਉਂਦਾ ਹੈ।
ਅੱਛਾ ਜੀ, ਹਾਂ, ਪਹਿਲੇ ਮੈਂ ਇੱਕ ਵਾਰੀ ਗਈ ਹੋਈ ਹਾਂ, ਤੇ ਮੈਂ ਸਿਰਫ਼ ਦਰਬਾਰ ਸਾਹਿਬ ਗਈ ਸੀ। ਫੇਰ ਉਸ ਤੋਂ ਬਾਅਦ। ਜਲਿਆਂਵਾਲਾ ਵਾਲੇ ਬਾਗ ਨਾ ਪਹਿਲੇ ਜਿਵੇਂ ਬੜਾ ਪੁਰਾਣੇ ਗਏ ਹੋਈ ਤੇ ਹੁਣ ਕਹਿੰਦੇ ਨੇ ਬੜੇ ਚੇਂਜਿਸ ਵਗੈਰਾ ਹੋ ਗਏ ਨੇ। ਹੂੰ।
ਹਾਂਜੀ। ਬੜੇ ਚੇਂਜਿਸ ਹੋ ਗਏ ਨੇ ਉੱਧਰ ਮਤਲਬ ਕਿ ਵਧੀਆ ਬਣਾਤਾ ਅੰਦਰ ਸਭ ਕੁਛ। ਤੁਹਾਨੂੰ ਦੇਖਣ ਕਿ ਮਤਲਬ ਸਭ ਕੁਛ ਲਿਖਤ ਉੱਧਰ। ਜੋ- ਜੋ ਹੋਇਆ ਸੀ ਉਸ ਟਾਈਮ ਤੇ। ਹਾਂ, ਤੁਹਾਨੂੰ ਮਤਲਬ ਕਿ ਸਮਝਣ 'ਚ ਦਿੱਕਤ ਨਹੀਂ ਆਏਗੀ ਤੁਸੀਂ
ਹਾਂ। ਮਤਲਬ ਕਿ ਉਹਨਾਂ ਨੇ ਸਾਰੀ ਇਤਿਹਾਸ ਸਾਰਾ ਲਿਖ ਤਾਂ ਹੈ।
ਹਾਂਜੀ।
ਅੱਛਾ। ਤੇ ਹਾਂ, ਪਹਿਲੇ ਜਿਵੇਂ ਉਹ ਹੈਗਾ ਸੀ ਨਾ ਅਸੀਂ ਜਾਂਦੇ ਸੀ। ਬਸ, ਪਿਕਚਰਸ ਦੇਖੀਆਂ ਉੱਥੇ ਲੱਗੀਆਂ ਹੋਈਆਂ ਨਾ ਫੋਟੋਸ ਵਗੈਰਾ, ਉਹ ਦੇਖੀਆਂ। ਗੋਲੀਆਂ ਦੇ ਨਿਸ਼ਾਨ ਦੇਖੇ। ਤੇ ਇੰਨਾ ਕੋਈ ਕੁ ਸੀ ਜ਼ਿਆਦਾ ਨਹੀਂ ਸੀ। ਔਰ ਕੋਈ ਇੰਨਾ ਸਾਫ਼ -ਸੁਥਰਾ ਵੀ ਨਹੀਂ ਸੀ। ਹੁਣ ਤੇ ਮੈਂ ਸੁਣਿਆ ਕਿ ਬੜਾ ਸਾਫ਼ -ਸੁਥਰਾ ਵੀ ਕਰ ਦਿੱਤਾ ਹੈ। ਤੇ ਬੜਾ ਉਹ ਵੀ ਕਰ ਦਿੱਤਾ ਹੈ। ਹਾਂ।
ਹਾਂਜੀ। ਹੁਣ ਤਾਂ ਦੇਖੋ, ਗੋਲੀਆਂ ਦੇ ਨਿਸ਼ਾਨ ਉੱਪਰ ਪ੍ਰਿੰਟ ਕਰਤਾ ਆ। ਤੁਹਾਨੂੰ ਕਲੀਅਰ ਗੋਲੀਆਂ ਦੇ ਨਿਸ਼ਾਨ ਵੀ ਣਗੇ। ਹੋਰ ਜਿਹੜਾ ਖੂਆ ਸੀ ਉੱਧਰ ਮਤਲਬ ਅੱਛੀ ਤਰ੍ਹਾਂ ਲਾਈਟ ਲੱਗ ਗਈ। ਰਾਤੀ ਵੀ ਦੇਖ ਸਕਦੇ ਹੋਰ ਸ਼ਾਮ ਵੇਲੇ
ਠੀਕ ਹੈ ਜੀ, ਠੀਕ ਹੈ -ਠੀਕ ਹੈ ਇੱਕ ਤੁਸੀਂ ਉੱਧਰ ਗਏ ਸੀ। ਸੀ ਬਾਘਾਬੋਰਡਰ ਗਏ ਸੀ। ਉਹਦਾ ਦੱਸੋ ਕਿ ਥੋੜਾ ਜਿਹਾ ਮੈਂ ਦੇਖਿਆ ਸੀ ਤੁਹਾਨੂੰ।
ਹਾਂਜੀ -ਹਾਂਜੀ ਵਾਹਗਾ ਬੋਡਰ ਦੇਖੋ ਮਜ਼ਾ ਤਾਂ ਆਉਂਦਾ ਸ਼ਾਮੀ ਚਾਰ ਵਜੇ ਉੱਧਰ ਤਿੰਨ ਵਜੇ ਪੁਹੁੰਚੋ। ਚਾਰ ਵਜੇ ਦੀ ਰੇਡ ਸ਼ੁਰੂ ਹੁੰਦੀ ਨਾ ਉੱਧਰ ਪਰੇਡ।
ਅੱਛਾ ਜੀ। ਠੀਕ ਹੈ।
ਤੇ ਉਹ ਪਰੇਡ ਵੇਖ ਕੇ ਬਹੁਤ ਮਜ਼ਾ ਆਉਂਦਾ ਹੈ।
ਅੱਛਾ -ਅੱਛਾ- ਅੱਛਾ ਹਾਂ ਦੇਖੋ ਉੱਥੇ ਜਾ ਕੇ ਤੇ ਕਿੰਨੀ ਮੋਟੀਵੇਸ਼ਨ ਮਿਲਦੀ ਹੈ ਉੱਥੇ ਜਾ ਕੇ ਹੈਨਾ
ਹਾਂਜੀ ਮੋਟੀਵੇਸ਼ਨ ਬੰਦੇ ਨੂੰ ਨਾ ਬੈਠੇ- ਬੈਠੇ ਮੋਟੀਵੇਸ਼ਨ ਆਉਂਦੀ ਏ ਕਿ ਮੈਂ ਵੀ ਮਤਲਬ ਆਪਣੀ ਇੰਡੀਆ ਦੀ ਆਰਮੀ ਵਿੱਚ ਜਾਵਾਂ
ਹਾਂਜੀ -ਹਾਂਜੀ ਹਾਂਜੀ -ਹਾਂਜੀ ਕਿਉਂਕਿ ਮੈਂ ਬਹੁਤ ਪੁਰਾਣੀ ਗਈ ਆ ਹੁਣ ਸਾਡਾ ਮਤਲਬ ਕਿ ਜਿਵੇਂ ਹੁਣ ਛੁੱਟੀਆਂ ਖ਼ਤਮ ਹੋਈਆਂ ਨਾ। ਤੇ ਹੁਣ ਮਤਲਬ ਕਿ ਗੁਰਦੁਆਰੇ ਜਾਨ ਦਾ ਪ੍ਰੋਗਰਾਮ ਬਨ ਰਿਹਾ ਦੋ ਤਿੰਨ ਦਿਨ ਦਾ ਤੇ ਮੈਂ ਕਿਹਾ ਸੀ ਚਲੋ ਮੈਂ ਤੁਹਾਨੂੰ ਪੁੱਛਾਂ ਵੀ ਤੇ ਉੱਥੇ ਐਵੇਂ ਉਹ ਐ ਵੀ ਹੈ ਹੋਰ ਵੀ ਗੁਰਦੁਆਰੇ ਹੋ ਦੇਖੇ ਨ ਤੁਸੀਂ ਆਸ ਪਾਸ ਹੋਰ ਗੁਰਦੁਆਰੇ ਹੈਗੇ ਨ
ਹਾਂਜੀ ਗੁਰਦੁਆਰੇ ਤਾਂ ਹੈਗੇ ਨੇ ਆਸ ਪਾਸ ਤੇ ਨਾਮ ਮੈਨੂੰ ਦੇਖੋ ਚੰਗੀ ਤਰ੍ਹਾਂ ਪਤਾ ਨਹੀਂ ਪਰ ਦੇਖੋ ਮੇਰਾ ਭਰਾ ਜਾਂਦਾ ਹਰ ਸ਼ਨੀਵਾਰ ਦੇ ਸ਼ਨੀਵਾਰ
ਠੀਕ ਹੈ ਜੀ ਠੀਕ ਠੀਕ ਠੀਕ ਹੈ ਉਹ ਤੇ ਉੱਧਰ ਜਾਂਦੇ ਹੋਣੇ ਨੇ ਸ਼ਹੀਦਾਂ ਸਾਹਿਬ ਜਾਂਦੇ ਹੋਣੇ ਨੇ ਨਾ
ਹਾਂਜੀ ਸ਼ਹੀਦਾ ਸਾਹਿਬ ਉਹ ਪਤਾ ਨੀ ਮਤਲਬ ਬਾਰਾਂ ਵਜੇ ਤੋਂ ਚਾਰ ਵਜੇ ਤੱਕ ਪਤਾ ਨੀ ਕਰਦੇ ਨੇ ਮੈਨੂੰ ਧਿਆਨ ਨੀ ਆ ਰਿਹਾ ਇਸ ਟਾਇਮ
ਅੱਛਾ ਪਾਠ ਹੁੰਦੇ ਨੇ ਜੀ ਪਾਠ ਹੁੰਦੇ ਨੇ ਠੀਕ ਹੈ- ਠੀਕ ਹੈ -ਠੀਕ ਹੈ ਅੱਛਾ ਚੁਪਹਿਰਾ ਅੱਛਾ ਤੁਹਾਡਾ ਬ੍ਰਦਰ ਚੁਪਹਿਰਾ ਸਾਹਿਬ ਕੱ ਟਣ ਜਾਂਦੇ ਨੇ ਠੀਕ ਹੈ ਜੀ ਠੀਕ ਹੈ ਵੈਸੇ ਬਹੁਤ ਵਧੀਆ ਗੱਲ ਏ ਤੇ ਕਿੰਨੀ ਕੁ ਉਮਰ ਦਾ ਤੁਹਾਡਾ ਭਰਾ
ਉਮਰ ਤਾਂ ਉਹ ਹੈਗਾ ਇੱਕੀ ਬਾਈ ਸਾਲਾਂ ਦਾ ਹੈਗਾ
ਅੱਛਾ ਜੀ ਫੇਰ ਤਾਂ ਮਤਲਬ ਕਿ ਬੜੀ ਵਧੀਆ ਛੋਟੀ ਉਮਰ ਚ ਲੱਗਨ ਲੱਗੀ ਹੋਈ ਏ ਉਹਨਾਂ ਨੂੰ ਚੋਪਹਿਰਾ ਸਾਹਿਬ ਕੱਟਨਾ ਤੇ ਬੜਾ ਮਤਲਬ ਕਿ ਮੁਸ਼ਕਿਲ ਕੰਮ ਹੈ ਤੇ ਤੇ ਵਧੀਆ ਗੱਲ ਹੈ ਤੇ ਤੁਸੀਂ ਉਹ ਜਾਂਦੇ ਨੂੰ ਤੇ ਅੱਛਾ ਸ਼ਨੀਵਾਰ ਜਾਂਦੇ ਨੇ ਤੇ ਸੰਡੇ ਨੂੰ ਫਿਰ ਵਾਪਿਸ ਆ ਜਾਂਦੇ ਨੇ
ਹਾਂਜੀ ਸੰਡੇ ਦੀ ਰਾਤ ਦੀ ਟ੍ਰੇਨ ਹੁੰਦੀ ਹੈ ਤੇ ਸੋਮਵਾਰ ਸਵੇਰੇ ਵਾਪਸ
ਅੱਛਾ ਜੀ ਠੀਕ ਹੈ ਮਤਲਬ ਕਿ ਸੋਮਵਾਰ ਘਰ ਪਹੁੰਚ ਜਾਂਦੇ ਨੇ
ਹਾਂਜੀ
ਅੱਛਾ ਜੀ ਠੀਕ ਹੈ ਠੀਕ ਹੈ ਠੀਕ ਹੈ ਹੋਰ ਜਿੱਦਾਂ ਖਾ ਉਹ ਅੱਛਾ ਜੀ ਹੋਰ ਹੈਗੇ ਨਾ ਦੁਕਾਨਾਂ ਜਿਵੇਂ ਖਾਨ ਪੀਨ ਦੀਆਂ ਦੁਕਾਨਾਂ ਰੈਸਟੋਰੈਂਟ ਵਗੈਰਾ
ਹਾਂਜੀ ਬਹੁਤ ਕੁਛ ਏ ਉੱਧਰ ਤੇ ਉੱਧਰ ਪੇੜੇ ਆਲੀ ਲੱਸੀ ਬੜੀ ਮਸ਼ਹੂਰ ਹੈ ਤੁਸੀਂ ਸੁਣੀ ਹੋਣੀ ਅੱਜ ਕੱਲ ਔਨਲਾਈਨ ਤਾਂ ਆਂਦਾ ਰਹਿੰਦਾ ਫੇਸਬੁੱਕ ਤੇ
ਹਾਂ ਫੇਸਬੁੱਕ ਤੇ ਦੇਖਿਆ ਹਾਂਜੀ -ਹਾਂਜੀ -ਹਾਂਜੀ ਹਾਂਜੀ
ਜੀ ਖਾਨ ਪੀਨ ਆਲੇ ਆਂਦੇ ਨੇ ਉਹ ਖਾਸ ਕਰ ਅੰਮ੍ਰਿਤਸਰ ਦਿਖਾਂਦੇ ਨੇ ਪੇੜੇ ਅਲੀ ਲੱਸੀ ਹੈਗੀ ਹੈ ਤੇ ਅੰਮ੍ਰਿਤਸਰੀ ਕੁਲਚਾ
ਅੰਮ੍ਰਿਤਸਰੀ ਕੁਲਚਾ ਹਾਂਜੀ -ਹਾਂਜੀ -ਹਾਂਜੀ
ਹੋਰ ਵੀ ਬਹੁਤ ਕੁਛ ਏ, ਉੱਧਰ ਸਮਾਨ ਵੀ ਇੰਨਾ ਸਸਤਾ ਮਿਲਦਾ ਅਗਰ ਤੁਸੀ ਕੱਪੜੇ ਵਗੈਰਾ ਲਓਗੇ ਉੱਧਰ
ਇਹ ਜੁੱਤੀਆਂ ਟਾਈਪ ਮਤਲਬ ਕਿ ਪੰਜਾਬੀ ਜੁੱਤੀਆਂ ਵੀ ਏ ਨਾ, ਉੱਥੇ ਸਸਤੀਆਂ ਮਿਲਦੀਆਂ। ਸੁਣਿਆ ਤੇ ਹੈ ਮੈਂ ਅੱਛਾ, ਮਤਲਬ ਕਿ ਵਧੀਆ ਸ਼ਹਿਰ ਹੈਗਾ ਹੈਨਾ‌। ਮੈਂ ਇੱਕ ਦੋ ਵਾਰੀ ਗਈ ਹਾਂ। ਜ਼ਿਆਦਾ ਅਸੀਂ ਘੁੰਮੇ ਨੀ ਨਾ ਬਸ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਅਸੀਂ ਵਾਪਿਸ ਆ ਜਾਂਦੇ ਸੀ। ਘੁੰਮੇ ਕਦੇ ਨੀ ਅਪਾਂ
ਨਹੀਂ ਸ਼ਹਿਰ ਘੁੰਮੋ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਏ, ਤੇ ਬਹੁਤ ਵਧੀਆ ਸ਼ਹਿਰ ਏ
ਅੱਛਾ ਜੀ ਅੱਛਾ।
ਬਾਗਾ ਬਾਰਡਰ ਵੀ ਜਾਣਾ। ਜਦੋਂ ਤੁਸੀਂ ਪਰੇਡ ਦੇਖੋਗੇ, ਤੁਸੀਂ ਵੀ ਮੋਟੀਵੇਟ ੳਹ ਤੇ ਪਰੇਡ ਦੇਖ ਕੇ ਲੂ ਕੰਡੇ ਵਗੈਰਾ ਖੜੇ ਹੋ ਜਾਂਦੇ ਨੇ ਉੱਧਰ ਅਗਰ ਤੁਸੀਂ ਪਰੇਡ ਦੇਖੋਗੇ ਨਾ। ਦੋਨੋਂ ਜਦੋਂ ਗੇਟ ਖੁੱਲਦੇ ਨੇ ਇੰਡੀਆ ਪਾਕਿਸਤਾਨ ਦਾ‌।
ਹਾਂਜੀ-ਹਾਂਜੀ, ਹਾਂਜੀ।
ਹਾ ਤੇ ਜਦੋਂ ਢੋਲ ਵਗੈਰਾ ਵੱਜਦੇ ਨੇ ਉੱਧਰ
ਹਾਂਜੀ-ਹਾਂਜੀ-ਹਾਂਜੀ, ਮਤਲਬ ਕਿ ਇੰਨਾ ਸਾਨੂੰ ਪਤਾ ਨੀ ਸੀ ਨਾ। ਤੇ ਹੁਣ ਮੈਂ ਜ਼ਰੂਰ ਜਾਵਾਂਗੀ ਅਗਰ ਮੈਂ ਤੇ ਅੰਮ੍ਰਿਤਸਰ ਗਈ ਤੇ। ਅਸੀ ਜਾਣਾ ਤਾਂ ਹੈ ਹੀ ਹੈ ਅਸੀਂ ਤੇ ਕੀ ਕਹਿੰਦੇ ਬਾਗਾ ਬੋਡਰ ਜ਼ਰੂਰ ਹੋ ਕੇ ਆਵਾਂਗੇ। ਕਿ ਹੁਣ ਮੇਰਾ ਬੇਟਾ ਛੋਟਾ ਹੈ ਨਾ ਤੇ ਇਸ ਉਮਰ ਚ ਅਗਰ ਉਹਨੂੰ ਇਹ ਚੀਜ਼ਾਂ ਦਿਖਾਵਾਂਗੇ ਨਾ ਤੇ ਉਹਨੂੰ ਵੀ ਥੋੜਾ ਮੋਟੀਵੇਟ ਹੋਏਗਾ, ਉਹ ਵੀ ਥੋੜਾ ਮੋਟੀਵੇਟ ਹੋਏਗਾ ਕਿ ਹਾਂ ਸਾਡਾ ਮਤਲਬ ਕਿ ਇਤਿਹਾਸ ਕੀ ਏ ਕਿਉਂਕਿ ਦੇਖੋ ਬੱਚੇ ਇਤਿਹਾਸ ਤੋਂ ਬਹੁਤ ਦੂਰ ਏ ਨਾ ਅੱਜ ਦੀ ਡੇਟ ਵਿੱਚ
ਸਹੀ ਗੱਲ ਏ, ਅੱਜ-ਕੱਲ ਦੇਖੋ ਇਤਿਹਾਸ ਤੋਂ ਸਹੀ ਗੱਲ ਏ ਬੱਚੇ ਬਹੁਤ ਦੂਰ ਨੇ ਕਿਉਂਕਿ ਫੋਨ ਹਾਥ
ਹਾਂ, ਹਾਂਜੀ-ਹਾਂਜੀ-ਹਾਂਜੀ ਇਤਿਹਾਸ ਤੋਂ ਬੱਚਾ ਬਹੁਤ ਦੂਰ ਹੈਗਾ ਤੇ ਸਾਡੇ ਹੁਣ ਇਤਿਹਾਸਿਕ ਜਿਵੇਂ ਗੁਰਦੁਆਰੇ ਹੈਗੇ ਨੇ ਜਿੱਦਾਂ ਹੁਣ ਸਾਡਾ ਇੱਕ ਹੈਗਾ ਅੰਮ੍ਰਿ ਅੰਮ੍ਰਿਤਸਰ ਅਨੰਦਪੁਰ ਸਾਹਿਬ, ਹਜ਼ੂਰ ਸਾਹਿਬ ਤੇ ਦਮਦਮਾ ਸਾਹਿਬ ਤੇ ਇੱਕ ਪਟਨਾ ਸਾਹਿਬ, ਇਹ ਸਾਡੇ ਪੰਜ ਤਖ਼ਤ ਹੈਗੇ ਆ। ਤੇ ਹੁਣ ਪੰਜਾਂ ਤਖ਼ਤਾ ਚੋਂ ਸਾਡੇ ਮਤਲਬ ਕਿ ਹਾਂ ਪੂਰੇ ਪਰਿਵਾਰ ਦੇ ਸਾਡੇ ਚਾਰ ਹੋ ਚੁੱਕੇ ਨੇ ਸਾਡਾ ਇੱਕ ਬਸ ਪਟਨਾ ਸਾਹਿਬ ਰਹਿ ਗਿਆ। ਤੇ ਦੇਖੋ ਹੁਣ ਕਦੋਂ ਉੱਥੇ ਵੀ ਸਾਡਾ ਚੱਕਰ ਲੱਗ ਜਾਏੇ ਇੱਕ ਸਾਡਾ ਉਹੀ ਰਹਿ ਗਿਆ ਬਸ ਕਿਉਂਕਿ ਹੁਣ ਹਰ ਸਾਲ ਅਸੀਂ ਦੀਵਾਲੀ ਤੇ ਨਾ ਅਸੀਂ ਕੀ ਸਾਡਾ ਪੂਰਾ ਸ਼ਹਿਰ‌ ਇ ਜਗਾਦਰੀ ਸ਼ਹਿਰ ਹੀ ਪੂਰਾ ਹਜ਼ੂਰ ਸਾਹਿਬ ਜਾਂਦੇ ਨੇ ਦੀਵਾਲੀ ਦੇ ਟਾਈਮ ਤੇ, ਬਹੁਤ ਲੋਕ ਜਾਂਦੇ ਨੇ ਪੂਰੀ ਟ੍ਰੇਨ ਈ ਭਰੀ ਹੁੰਦੀ ਐ ਜਗਾਦਰੀ ਦੇ ਲੋਕ
ਮੈਂ ਵੀ ਗਿਆ ਸੀ ਹਜ਼ੂਰ ਸਾਹਿਬ ਪਰ ਮੈਂ ਉਸ ਟਾਈਮ ਸੀ ਨੌ-ਦਸ ਸਾਲਾਂ ਦਾ ਸੀ।
ਅੱਛਾ ਜੀ ਅੱਛਾ ਮਤਲਬ ਇਹੀ-ਇਹੀ ਦਿਨਾਂ ਚ ਗਏ ਸੀ ਦੀਵਾਲੀ ਤੇ
ਹਾਂ, ਅਕਤੂਬਰ ਦੇ ਮਹੀਨੇ ਗਏ ਸੀ ਅ
ਹਾਂ ਹਾਂਜੀ-ਹਾਂਜੀ-ਹਾਂਜੀ, ਉਸ ਟਾਈਮ ਹੀ ਉਸੀ ਟਾਈਮ ਹੀ ਜਾਂਦੇ ਨੇ ਸਾਰੇ ਕਿਉਂਕਿ ਉਸ ਟਾਈਮ ਨਾ ਬੜਾ ਮਜ਼ਾ ਬੜਾ ਆਂਦਾ ਐ ਕਿਉਂਕਿ ਅਲੱਗ-ਅਲੱਗ ਮਤਲਬ ਕਿ ਅੱਗੇ ਪਿੱਛੇ ਜਾਓ ਨਾ ਤੇ ਲੋਕ ਤੇ ਉਹ ਤੇ ਫਿਰ ਚਲੋ ਕੱਲੇ ਜਾਓ, ਕੱਲੇ ਘੁੰਮ ਕੇ ਤੇ ਆ ਜਾਓ ਲੇਕਿਨ ਜਦੋਂ ਦੀਵਾਲੀ ਤੇ ਜਾਂਦੇ ਆ ਨਾ ਤੇ ਦੀਵਾਲੀ ਤੇ ਮਤਲਬ ਕਿ ਆਲੇ ਦੁਆਲੇ ਇੰਨੀ ਸੰਗਤ ਹੁੰਦੀ ਹੈ। ਸਾਡੇ ਖੁੱਦ ਦੇ ਮਤਲਬ ਕਿ ਨੋਨ ਹੁੰਦੇ ਨੇ ਕਿੰਨੇ ਤੇ ਤਾਂ ਬੜਾ ਮਜ਼ਾ ਆਂਦਾ ਐ।
ਅੱਛਾ, ਉਹ ਤਾਂ ਸਹੀ ਗੱਲ ਐ ਅਗਰ ਸਾਡੇ ਨਾਲ ਦੇ ਲੋਕ ਹੁਣ ਤਾਂ ਫਿਰ ਤਾਂ
ਹਾਂ, ਮਤਲਬ ਕਿ ਹਾਂ ਜੇ ਸਾਥ ਨਾਲ ਜਾਓ ਨਾ ਤੇ ਫੇਰ ਬੜਾ ਮਜ਼ਾ ਆਂਦਾ ਹੈ। ਇਕੱਲੇ ਜਾਓ ਨਾ ਇਕੱਲੇ ਬੰਦਾ ਕਿਉਂਕਿ ਸਫ਼ਰ ਵੀ ਦੇਖੋ ਤੁਹਾਡਾ ਮਤਲਬ ਕਿੰਨਾ ਲੰਬਾ ਐ ਅਗਰ ਅੱਜ ਅਸੀਂ ਨਿਕਲੇ ਹਾਂ ਤੇ ਕੱਲ੍ਹ ਅਸੀਂ ਪਹੁੰਚਦੇ ਆਂ ਤੇ ਕਿੰਨਾ ਲੰਬਾ ਸਫ਼ਰ ਤੇ ਉਹ ਤੈਅ ਕਰਨ ਆਸਤੇ ਵੀ ਸਾਨੂੰ ਹੀ ਮਤਲਬ ਕਿ ਹੋਣਾ ਚਾਹੀਦਾ ਹੈ ਚਲੋ ਫੈਮਿਲੀ ਦੀ ਤੇ ਗੱਲ ਵੱਖਰੀ ਹੁੰਦੀ ਹੈ। ਲੇਕਿਨ ਹੋਰ ਵੀ ਲੋਕ ਹੋਣ ਨਾ ਹੋਰ ਸੰਗਤ ਹੋਏ ਤੇ ਜਾਦਾ ਮਜ਼ਾ ਆਦਾ।
ਸਹੀ ਗੱਲ ਐ ਬੰਦਾ ਕੱਲੇ ਨਾ ਬੋਰ ਹੋ ਹੋ ਜਾ
ਬੋਰ ਹੋ ਜਾਂਦਾ ਹਾਂਜੀ-ਹਾਂਜੀ ਟਾਈਮ ਨੀ ਨਿਕਲਦਾ ਹੀ ਨੀ ਟਾਈਮ ਹੀ ਨੀ ਨਿਕਲਦਾ ਬਿਲਕੁਲ ਵੀ ਅੱਜ ਹੁਣ ਅਮਰਨਾਥ ਦੀ ਯਾਤ ਤਰਾ ਗਈ ਆ ਯਮੁਨਾ ਨਗਰ ਤੋਂ ਤੇ ਦੋ ਬੱਸਾਂ ਗਈਆਂ ਨੇ ਮਤਲਬ ਬੱਸਾਂ। ਤੇ ਸਾਡੇ ਨੋਨ ਹੀ ਹੈਗੇ ਮੇਰੇ ਇੱਕਦਮ ਦਰਾਣੀ ਦੇ ਭਰਾ ਹੈਗੇ ਆ ਤੇ ਕੀ ਨਾਮ ਹੈ ਯਮੁਨਾ ਨਗਰ ਤੋਂ। ਤੇ ਇਨੀ ਮਤਲਬ ਕਿ ਉਹ ਉਹਨਾਂ ਨੂੰ ਜੈਕਾਰੇ ਲਾਦੇ ਜਾ ਰਹੇ ਨੇ ਉਹ ਅਮਰਨਾਥ ਦੇ ਤੇ ਉਹ ਦੋ ਬੱਸਾਂ ਭਰ ਕੇ ਗਈਆਂ ਨੇ ਇੰਨੀ ਸੰਗਤ ਹੈ ਉਹ ਬੱਸਾਂ ਚ। ਤੇ ਬਹੁਤ ਜਾਦਾ ਮਤਲਬ ਕਿ ਬੜਾ ਵਧੀਆ ਲੱਗਿਆ ਉਹਨਾਂ ਨੂੰ ਦੇਖ ਕੇ ਨਾ। ਪਹਿਲੇ ਉਹਨਾਂ ਨੇ ਰੈਲੀ ਕੱਢੀ ਐਸ਼ ਸ਼ਿਵ ਜੀ ਦੀ ਤੇ ਫੇਰ ਉਸ ਤੋਂ ਬਾਦ ਉਹਨਾਂ ਨੇ ਅਹ ਗੱਡੀਆਂ ਗਈਆਂ ਬੱਸਾਂ ਨਿਕਲੀਆ ਨੇ।
ਕੱਠੇ ਜਦੋ ਜਾਨੇ ਆ ਨਾ ਫੇਰ ਜਾਦਾ ਮਜ਼ਾ ਆਂਦਾ।
ਹਾਂ ਤੇ ਤੁਸੀਂ ਇਹ ਸਾਈਡ ਗਏ ਹੋਏ ਹੋ ਕਦੀ ਅਮਰਨਾਥ ਵਗੈਰਾ ਯਾਤਰਾ ਕੀਤੀ ਹੋਈ ਤੁਸੀ।
ਨਹੀ ਅਮਰਨਾਥ ਤਾਂ ਨੀ ਮੈਂ ਵੈਸ਼ਨੋ ਦੇਵੀ ਗਿਆ ਹੋਇਆ।
ਅੱਛਾ ਵੈਸ਼ਨੋ ਦੇਵੀ ਅੱਛਾ-ਅੱਛਾ, ਅੱਛਾ ਠੀਕ ਹੈ-ਠੀਕ ਹੈ ਠੀਕ।
ਪਲੈਨ ਬਣਦਾ ਰਹਿੰਦਾ ਹੁਣ ਅਗਲੇ ਮਹੀਨੇ ਕੀ ਪਤਾ ਆਪਾ ਦੁਬਾਰਾ ਚਲੇ ਜਾਈਏ। ਉੱਧਰ ਵੀ ਚੜਾਈ ਹੈਗੀ ਚੌਦਾਂ ਕੁ ਕਿਲੋਮੀਟਰ ਦੀ ਚੜਾਈ ਏ। ਦੇ ਉੱਪਰ ਦਰਬਾਰ ਦੇ ਆਰ
ਦਰਬਾਰ ਹੈ ਠੀਕ ਹੈ-ਠੀਕ ਹੈ, ਠੀਕ ਹੈ-ਠੀਕ ਹੈ। ਦੇਖੋ ਹਰ ਮਤਲਬ ਕਿ ਦੇਖ ਹਰ ਧਰਮ ਦਾ ਆਪਣਾ-ਆਪਣਾ ਇਤਿਹਾਸ ਹੈ ਹਨਾ ਦੇਖਿਆ ਜਾਏ ਤੇ। ਸਾਡਾ ਅਲੱਗ ਹੈ ਮਤਲਬ ਕਿ ਇਹਨਾਂ ਦਾ ਅਹ ਮੰਦਿਰਾ ਦਾ ਅਲਗ ਹੈ। ਤੇ ਕਿਧਰੇ ਹੋਰ ਚਲੇ ਜਾਓ ਨਾ ਕਿਉਂਕਿ ਅਸੀ ਜਾਦਾ ਤੇ ਦੇਖਿਆ ਨੀ। ਸਾਨੂੰ ਮੰਦਿਰ ਦਾ ਵੀ ਪੂਰਾ ਇਤਿਹਾਸ ਪਤਾ ਹੈ ਤੇ ਸਾਨੂੰ ਗੁਰਦੁਆਰਿਆਂ ਦਾ ਵੀ ਪਤਾ। ਤੇ ਬਾਕੀ ਹੋਰ ਅਸੀਂ ਕਦੇ ਤੇ ਹਾਂ ਸਰ ਅਸੀ ਕਦੀ ਪੜ੍ਹਿਆ ਹੀ ਨਹੀ ਸੱਚੀ ਦਸਾਂ ਤੇ।
ਸਹੀ ਗੱਲ ਹੈ। ਹੁਣ ਆਪਾ ਜਿਵੇਂ ਜਾਂਦੇ ਹਾ ਵੈਸ਼ਨੋ ਦਰਬਾਰ ਇੰਨੀ ਚੜਾਈ ਕਰਕੇ ਆਪਾਂ ਉੱਪਰ ਜਦੋਂ ਭਵਨ ਤੇ ਦਰਬਾਰ ਤੇ ਮੱਥਾ ਟੇਕਦੇ ਆ ਨਾ ਤੇ ਸਾਰੀ ਥਕਾਵਟ ਦੂਰ ਹੋ
ਥਕਾਵਟ ਦੂਰ ਹੋ ਜਾਂਦੀ ਬਿਲਕੁਲ ਸਹੀ ਕਹਿ ਰਹੇ ਜੀ ਹੁਣ ਹੇਮਕੁੰਟ ਲੈ ਸਾਹਿਬ ਲੋਕ ਕਿੰਨੇ ਜਾਂਦੇ ਨੇ। ਹ ਹੇਮਕੁੰਟ ਸਾਹਿਬ ਜਾਂਦੇ ਨੇ ਲੋਕੀ ਕੋਈ ਇੰਨਾ ਸਰਦਾਰ ਇੰਨਾ ਹਿੰਦੂ ਮਤਲਬ ਕਿ ਇੰਨੇ ਲੋਕ ਜਾ ਨੇ ਬਹੁਤ ਜਾਦਾ ਹੁਣ ਅਮਰਨਾਥ ਵੀ ਮੈਂ ਕਈ ਐਸੇ ਸਰਦਾਰ ਦੇ ਖੇ ਜੋ ਜਾਂਦੇ ਨੇ ਕੇਦਾਰਨਾਥ, ਅਮਰਨਾਥ ਇੱਧਰ ਦੀ ਵੀ ਚੜਾਈ ਬੜੀ ਔਖੀ ਹੈ। ਜੇ ਸੁਣ ਵੇਖਿਆ ਜਾਏ ਤੇ ਜਿਵੇਂ ਵੈਸ਼ਨੋ ਦਰਬਾਰ ਤੇ ਕੋਈ ਵੀ ਬੰਦਾ ਜਾ ਲੈਂਦਾ। ਚੜ ਲੈਂਦਾ ਪਰ ਮੇਰੇ ਖਿਆਲ ਕੇਦਾਰਨਾਥ ਅਮਰਨਾਥ ਤੇ ਹੇਮਕੁੰਟ ਸਾਹਿਬ ਇਹ ਇਹਨਾਂ ਦੀ ਚੜਾਈ ਥੋੜ੍ਹੀ ਔਖੀ ਹੈ।
ਸਹੀ ਗੱਲ ਐ, ਓਕੇੇ ਵੀ ਹੈ ਪਰ ਹਾਂ। ਹਾਂ ਡਰ ਵੀ ਲੱਗਦਾ, ਉੱਪਰ ਕਿਉਂਕਿ ਪਹਾੜ ਵਗੈਰਾ ਗਿਰਨ ਦਾ ਵੀ ਖਤਰਾ ਹੁੰਦਾ ਹੈ, ਪੱਥਰ ਵਗੈਰਾ
ਮੇਰੇ ਖਿਆਲ ਔਕਸੀਜਨ ਦੀ ਵੀ ਉੱਥੇ ਹੋ ਜਾਂਦੀ ਹੈ ਨਾ
ਹਾਂਜੀ ਉੱਪਰ ਆਕਸੀਜਨ ਦੀ ਵੀ ਬਹੁਤ ਕਮੀ ਹੈ, ਕਿਉਂਕਿ ਜ਼ਿਆਦਾ ਉਚਾਈ ਤੇ ਹੈਗਾ ਨਾ। ਮੰਦਿਰ ਬਹੁਤ ਉਚਾਈ ਤੇ ਬਣਿਆ ਹੋਇਆ, ਕੇਦਾਰਨਾਥ
ਠੀਕ ਹੈ ਠੀਕ ਹੈ, ਅੱਛਾ ਚਲੋ ਅਹ ਵੀਰ ਜੀ ਮੈਂ ਨਾ ਦੁਬਾਰਾ ਕਰਾਂਗੀ ਤੁਹਾਨੂੰ ਕੋਲ ਹੈਂ। ਠੀਕ ਹੈ ਜੀ, ਓਕੇ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ।